ਹੈਲੋ
ਹੈਲੋ
ਹੈਲੋ ਹੈਲੋ
ਉਹ ਤੁਸੀਂ ਮੇਰੀ
ਨਹੀਂ ਤੁਹਾਡੀ ਆਵਾਜ਼ ਬਹੁਤ ਕੱਟ ਰਹੀ ਹੈ ਹੈਲੋ
ਜੇ ਵੀ ਨੀ ਹੋਈ ਹੈਲੋ
ਹਾਂਜੀ ਹੁਣ ਆ ਗਈ
ਅੱਛਾ ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਜੀ ਠੀਕ ਹੋ
ਹਾਂ ਮੈਂ ਠੀਕ ਹਾਂ ਤੁਸੀਂ ਠੀਕ ਹੋ
ਹਾਂਜੀ ਵਧੀਆ ਉਹ ਤਾਂ ਠੀਕ ਨਾ ਘਰ ਸਭ
ਹਾਂ ਹਾਂ ਹੁਣ ਆਵਾਜ਼ ਸਹੀ ਆ ਰਹੀ ਹੈ
ਹਾਂਜੀ ਹੁਣ ਠੀਕ ਆ ਰਹੀ ਹੈ
ਪਤਾ ਕੀ ਐਕਚੁਲੀ ਨੈਟ ਨਵਰਕ ਪ੍ਰੋਬਲਮ ਬਹੁਤ ਜ਼ਿਆਦਾ ਹੋਈਦੀ ਹੈ ਪਤਾ ਨੀ ਕੀ ਗੱਲ ਦਾ ਇਸ਼ੂ ਨੈਟਵਰਕ ਹੀ ਨਹੀਂੀ ਆਉਂਦੇ
ਹਾਂਜੀ ਹਾਂਜੀ ਇੱਧਰ ਵੀ ਆਈਓ ਹਾਲ ਆ
ਹਾਂ ਹਾਂ ਹੋਰ ਸੁਣਾਓ ਕਿਵੇਂ ਯਾਦ ਕੀਤਾ ਭੈਣ ਜੀ ਤੁਸੀਂ ਅੱਜ
ਉਹ ਨਾ ਮੈਂ ਮੇਰੇ ਬੱਚੇ ਜਿੱਦ ਕਰ ਰਹੇ ਸੀ ਕੀ ਪਾਓ ਭਾਜੀ ਬਣਾਓ ਤੇ ਮੈਂ ਸੁਣਿਆ ਤੁਸੀਂ ਬਣਾ ਲੈਂਦੇ ਹੋ ਪਾਓ ਭਾਜੀ
ਹਾਂਜੀ ਹਾਂਜੀ ਜ਼ਰੂਰ
ਹਾਂ ਹਾਂਜੀ ਤੇ ਮੈਨੂੰ ਦੱਸ ਦੋ ਥੋੜਾ।
ਹਾਂ ਹਾਂ ਜ਼ਰੂਰ ਦੱਸਣੀ ਆ ਤੇ। ਮੈਨੂੰ ਦੱਸੋ ਤੁਹਾਡੇ ਬੱਚੇ ਵੈਜੀਟੇਬਲ ਸਾਰੇ ਖਾ ਲੈਂਦੇ ਨੇ।
ਹਾਂਜੀ ਖਾ ਲੈਂਦੇ ਨੇ ਸਾਰੀ।
ਅੱਛਾ- ਅੱਛਾ ਹਾਂ ਤੇ ਫੇਰ ਤੁਸੀਂ ਦੇਖੋ ਆਲੂ ਲੋ।
ਹੁੂ
ਹੈ ਨਾ ਸ਼ਿਮਲਾ, ਮਰਚ ਲੈ ਲਓ, ਗਾਜਰ ਲੈ ਲਓ, ਪੱਤਾ ਗੋਭੀ ਲੈ ਲ ਲੋ, ਮਟਰ
ਜੀ।
ਨਾ ਈਧਰ ਦੀ ਹੁੰਦੀ ਨਾ ਚਕੁੰਦਰ ਕਹਿੰਦੇ ਨੇ। ਬੀਰੂਟ ਸਮਝ ਗਏ ਹਨਾ ਹਾਂ ਬੀਰੁੂਟ ਉਹ ਲੈ ਲੈਣਾ। ਲੈਣਾ ਉ ਤੇ ਉਹਦੇ ਨਾਲ ਕਲਰ ਅੱਛਾ ਆ ਜਾਂਦਾ ਬਈ ਪਾਓ ਭਾਜੀ। ਜੀ ਵਿੱਚ ਨਾ ਹਾਂਜੀ ਇਹ ਸਾਰੇ। ਸਬਜ਼ੀਆਂ ਨੂੰ ਤੁਸੀਂ ਬੋਇਲ ਕਰਨਾ ਪਹਿਲੇ। ਸੀਟੀਆਂ ਲਵਾ ਲੈਣਾ ਚੰਗੀ ਤਰ੍ਹਾਂ ਵਾਸ਼ ਕਰਕੇ। ਮੋਟੀ ਮੋਟੀ ਕੱਟ ਲੈਣਾ ਹਨਾ ਪੱਤਾ ਗੋਭੀ ਤੇ ਫੁੱਲ ਗੋਭੀ ਜ਼ਰੂਰ ਪਾਇਆ ਨਾ ਤੇ ਮਟਰ ਇਹ ਇਹ ਤੇ ਇਹਨਾਂ ਦਾ ਟੇਸਟ ਬਹੁਤ ਅੱਛਾ ਵ ਇਹਨਾਂ ਵਿੱਚ
ਅੱਛਾ
ਹਾਂਜੀ ਇਹ ਸਾਰੀ ਸਬਜ਼ੀਆਂ ਤੁਸੀਂ ਪਾ ਕੇ ਇਹਨਾਂ ਨੂੰ ਸੀਟੀ ਲਵਾ ਲੈਣਾ ਕੁੂੱਕਰ ਚ ਇਹਦੇ ਚ ਦੋ ਤਿੰਨ ਸੀਿਟੀਆਂ ਹੀ ਆਉਣਗੀਆਂ ਬਸ
ਠੀਕ ਹੈ
ਠੀਕ ਫ ਇਨਾ ਹੀ ਵਾਸੇ ਤੁਸੀਂ ਪਿਆਜ ਲੈ ਲੈਣਾ ਕਾਫੀ ਸਾਰੇ ਹੋਣ ਪਿਆਜ ਟਮਾਟਰ ਹੋ ਜਾਏ ਹਨਾ ਜਿਵੇਂ ਪੰਜ ਛੇ ਪਿਆਜ ਲੱਲੇ। ਪੰਜ ਛੇ ਹੀ ਟਮਾਟਰ ਲੈ ਲਏ। ਬਰਾਬਰ- ਬਰਾਬਰ ਕੁਆਂਟਿਟੀ ਹੋਵੇ ਦੋਨਾਂ ਦੀ। ਠੀਕ ਐਨਵੀ ਤੜਕਾ ਬਟਰ ਦਾ ਹੀ ਲੱਗੇਗਾ। ਇੱਕ ਟਿੱਕੀ ਪੂਰੀ ਬਟਰ ਦੀ ਵਿੱਚ ਪਾ ਦੇਣਾ। ਹਾਂਜੀ ਤੇ ਪਿਆਜ ਨੂੰ ਇਹਦੇ ਵਿੱਚ ਥੋੜਾ ਰੈਡ ਕਰ ਲੈਣਾ ਮਤਲਬ ਬਰਾਊਨ ਸ਼ੇਡ ਆ ਜਾਏ। ਹਨਾ ਪਿਆਜਾਂ ਵਿੱਚ ਬਰਾਊਨ -ਬਰਾਊਨ ਹੋ ਜਾਣ।
ਜੀ -ਜੀ ਫਿਰ।
ਫਰ ਉਹਦੇ ਵਿੱਚ ਟਮਾਟਰ ਪਾ ਦੇਣਾ।
ਜੀ।
ਹਨਾ ਟਮਾਟਰ ਪਾ ਪਾਓਬਾਜੀ ਮਸਾਲਾ ਮਿਲਦਾ ਜੇ ਤੁਸੀਂ ਉਹ ਜ਼ਰੂਰ ਯੂਜ ਕਰਨਾ। ਐਮ ਡੀ ਐਚ ਦਾ ਪਾਓਭਾਜੀ ਮਸਾਲਾ ਹੈ ਨਾ ਉਹ ਸਭ ਤੋਂ ਬੈਸਟ ਹੈਗਾ ਨੀ।
ਅੱਛਾ। ਤੇ ਉਹ ਮਿਲ ਜੇਗਾ ਇੱਦਰ ਹੀ ਪਾਸ ਕੋਈ ਸ਼ੋਪ ਤੇ
ਸ਼ੋਪ ਤੇ ਹਰ ਸ਼ੋਪ ਤੇ ਹੁੰਦੇ ਨੇ ਤੁਸੀਂ ਚਾਹੇ ਛੋਟਾ ਪੈਕੇਟ ਮੰਗਵਾ ਲੋ ਵੀ ਤੁਹਾਨੂੰ ਮਿਲ ਜਾ ਜ਼ਰੂਰੀ ਨੀ ਵੱਡੇ ਹੀ ਪੈਕਟ ਲੈਣਾ ਆਪਾਂ ਨਾ- ਨਾ ਛੋਟਾ ਪੈਕੇਟ ਆਂਦਾ। ਦਸ ਵਾਲਾ ਉਹ ਪੂਰਾ ਪਾ ਦੋ ਤੁਸੀਂ।
ਠੀਕ ਹੈ।
ਠੀਕ ਹੈ ਉਹ ਲੈ ਕੇ ਫੇਰ ਇਹਦੇ ਵਿੱਚ ਸਬਜ਼ੀ ਨੂੰ ਚੰਗੀ ਤਰ੍ਹਾਂ ਪਹਿਲ ਮੈਸ਼ ਕਰ ਲੈਣਾ। ਬੋਇਲ ਕਰਕੇ ਨਾ ਕੁੱਕਰ ਦੇ ਅੰਦਰ ਹੀ ਮਧਾਨ ਹੁੰਦੀ ਨਾ ਸਾਡੀ।
ਹੂ -ਹੂ।
ਧਾਨੀ ਦੇ ਨਾਲ ਸਾਰੀ ਚੀਜ਼ਾਂ ਮੈਸ਼ ਕਰ ਲਣ ਅਵਲ ਤਾਂ ਵੈਸੇ ਮੈਸ਼ਰ ਬਾਜ਼ਾਰੋਂ ਵੀ ਮਿਲ ਜਾਂਦਾ ਹੈ। ਅਗਰ ਘਰ ਨਹੀਂ ਹੈ ਤੁਸੀਂ ਮਦਾਨੀ ਯੂਜ ਕਰ ਲਓ।
ਠੀਕ ਹੈ।
ਹਾਂਜੀ ਸਾਰੇ ਜਿਤਣ ਮੈਸ਼ ਕਰਕੇ ਤੇ ਲੜਾਈ ਵਿੱਚ ਮਤਲ ਤੁਹਾਨੂੰ ਮੈਂ ਦੱਸਿਆ ਇਅ ਪਿਆਜ ਮੱਖਣ ਦਾ ਤੜਕਾ ਲਾਣਾ ਏਦੇ ਵਿੱਚ ਇਹਦੇ ਵਿੱਚ ਤੁਸੀਂ ਫੇਰ ਥੋੜੇ ਜੀ ਹਲਦੀ ਨਾ ਪਾਣਾ ਹਲਦੀ ਨੀ ਪੈਂਦੀ ਏਦੇ ਚ।
ਅੱਛਾ।
ਹਾਂਜੀ ਪਾ ਦੇਣਾ ਮਿਰਚ ਪਾ ਦੇਣਾ। ਸਭ ਕੁਛ ਪਾਕੇ ਸਬਜ਼ੀ ਪਕਣਾ ਇਹਦੇ ਵਿੱਚ ਠੀਕ ਐ। ਓ ਚਗੀ ਤਰ੍ਹਾਂ ਧਨੀਆ ਨਿਕਾ ਬਾਰੀਕ-ਬਾਰੀਕ ਕੱਢ ਦੀਤ ਧਨੀਆ ਵੀ ਪਾ ਦੇਣਾ ਬੜਾ ਅੱਛਾ ਲੱਗਦਾ ਵੈ।
ਤੇ ਫੇਰ ਤੁਸੀਂ ਪਾਓ ਹਾਂਜੀ ਪਾਓ ਤੇ ਰੇਡੀਮੇਟ ਹੀ ਮੰਗਓਗੇ ਤੁਸੀਂ ਹਨਾ।
ਹੂੰ- ਹੂੰ ਜੀ -ਜੀ ਉਹ ਤੇ ਮੰਗਾ ਲਾਂਗੀ।
ਹਾਂ ਤੇ ਬਸ ਤਵੇ ਤੇ ਉਹਨਾਂ ਨੂੰ ਉਹ ਵੀ ਬਟਰ ਨਾਲ ਹੀ ਫਰਾਈ ਹੋਣਗੇ ਤਵੇ ਤੇ ਰੱਖ ਕੇ ਥੋੜ੍ਹਾ ਜਿਹਾ ਬਟਰ ਪਾ ਕੇ ਚੰਗੀ ਤਰ੍ਹਾਂ ਉਹ ਨੂੰ ਸੇਕ ਲੈ ਨਾ ਥੋੜਾ ਰੈਡ- ਰੈਡ ਠੀਆਂ ਹੋ ਜਾਣ ਨਾ ਤੇ ਉਹ ਸੇਕ ਲੈਣਾ। ਕਈ ਤਾਂ ਵੈਸੇ ਤਵੇ ਤੇ ਨਾ ਜਿਹੜੀ ਅਸੀਂ ਬਣਾਈ ਹੈ ਸਬਜ਼ੀ ਪਾਓ ਪਾ ਕੇ ਭਾਜੀ ਪਾ ਕੇ ਵੀ ਖਾਂਦੇ ਨੇ।
ਅੱਛਾ
ਹਾਂ ਤੇ ਇਹ ਵੀ ਉਦ ਤਵੇ ਤੇ ਪਾ ਕੇ ਨਾ ਤੇ ਇਹ ਪਾਓ ਸੇਕ ਲੈਣਾ ਹਨਾ ਬਟਰ ਦੇ ਨਾਲ ਵੀ ਬਹੁਤ ਟੇਸਟੀ ਲੱਗਦੇ ਨੇ ਫਰ ਰੁੱਖੇ ਵੀ ਬੰਦਾ ਖਾ ਲਏ। ਜਦੋਂ ਸਰਵ ਕਰੋਗੇ ਜਦੋਂ ਸਰਵ ਕਰੋਗੇ ਨਾ ਇਹਦੇ ਵਿੱਚ ਮੱਖਣ ਪਾ ਦੇਣਾ ਉੱਪਰ। ਬਾਰੀਕ-ਬਾਰੀਕ ਪਿਆਜ ਕੱਟ ਕੇ ਪਾ ਦੇਣਾ ਸਬਜ਼ੀ ਦੇ ਉੱਪਰ। ਹਨਾ ਤੇ ਨਿੰਬੂ ਤੇ ਇਹਦੇ ਨਾਲ- ਨਾਲ ਨਿੰਬੂ ਨਾਲ ਬਹੁਤ ਅੱਛਾ ਫਲੇਵਰ ਆਉਂਦਾ ਥੋੜਾ ਖੱਟਾ- ਖੱਟਾ ਹੋ ਜਾਂਦਾ ਨਾ ਟੇਸਟੀ ਲੱਗਦੀ ਟ੍ਰਈ ਕਰੋ ਬਹੁਤ ਟੇਸਟੀ ਬਣਦਾ ਹੈ।
ਮਿਹਨਤ ਹੀ ਹੈਗੀ ਇਹਦੇ ਵਿੱਚ ਸਬਜ਼ੀ ਕਟਿੰਗ ਦੀ ਤੇ ਬੁਆਇਲ ਕਰਨ ਦੀ ਫਿਰ ਮੈਸ਼ ਕਰਨ ਦੀ ਬਸ
ਹੂੰ
ਲਸਣ ਨਾ ਪਾਉਣਾ ਲਸਣ ਨੀ ਪੈਂਦਾ ਇਹਦੇ ਵਿੱਚ ਨਾ। ਲਸਣ ਨਾਲ ਥੋੜਾ ਅਲੱਗ ਫਲੇਵਰ ਹੋ ਜਾਂਦਾ ਨਾ ਹਾਂਜੀ।
ਹੂੰ -ਹੂੰ
ਠੀਕ ਹੈ ਨਾ ਅਦਰਕ ਪਾਉਣਾ ਜ ਨਾਲ ਥੋੜਾ ਗਲੇ 'ਚ ਲੱਗਦੀ ਨਾ ਬੱਚਾ ਨੂੰ ਟੇਸਟ ਨੀ ਆਂਦਾ।
ਇਸ ਕਰਕੇ ਅਦਰਕ ਵੀ ਅਵਇਡ ਕਰਦੋ ਤੁਸੀਂ ਸਕਿਪ ਕਰਦੋ ਤੇ ਲਸਣ ਵੀ ਸਕਿਪ ਕਰਦੋ।
ਚਲੋ ਠੀਕ ਹੈ।
ਹਾਂਜੀ ਬਣਾਣਾ ਤੇ ਮੈਨੂੰ
ਜੀ -ਜੀ ਜ਼ਰੂਰ
ਹਾਂ ਤੇ ਹੋਰ ਤੇ ਭੈਣ ਜੀ ਮੈਂ ਤੁਹਾਨੂੰ ਕਹਿ ਰਹੀ ਸੀ ਮੇਰੀ ਬੇਟੀ ਦਾ ਜਨਮ ਦਿਨ ਏ। ਤੇ ਮੈਂ ਤੁਹਾਨੂੰ ਫੋਨ ਕਰਨਾ ਹੀ ਸੀ ਤੁਹਾਡਾ ਹੀ ਫੋਨ ਆ ਗਿਆ ਤੇ ਬਹੁਤ ਅੱਛਾ ਹੋ ਗਿਆ ਸਗੋਂ ਤੇ ਤੁਸੀਂ ਪੂਰੇ ਪਰਿਵਾਰ ਨੇ ਆਣਾ ਵੇ।
ਠੀਕ ਹੈ ਜੀ ਜ਼ਰੂਰ ਆਵਾਂਗੇ ਕਦੋਂ
ਪਰਸੋਂ ਦਾ ਬਰਡੇ ਹੈਗਾ ਨ ਹਾਂਜੀ। ਹਾਂ ਪਰਸੋਂ ਬਰਡੇ ਤੁਸੀਂ ਸਵੇਰੇ ਹੀ ਆ ਜਾਣਾ ਭਾਜੀ ਨੂੰ ਕਹਿਣਾ ਤੁਹਾਨੂੰ ਛੱਡ ਜਾਣਗੇ ਸਵੇਰੇ ਹੀ ਇੱਥੇ ਤੇ ਸਾਰਾ ਦਿਨ ਰੁਕਣਾ ਰਾਤੀ ਫੇ ਕੇ ਕਟਿੰਗ ਵਗੈਰਾ ਕਰਕੇ ਬਾਹਰ ਘੁੰਮਣ ਫਿਰ ਚੱਲਾਂਗੇ ਬੱਚਿਆਂ ਨੂੰ ਲੈ ਕੇ
ਠੀਕ ਹੈ ਕੋਈ ਗੱਲ ਨੀ ਮੈਂ ਕਹਿ ਦਾਂਗੀ।
ਹਾਂਜੀ ਹਾਂਜੀ ਜ਼ਰੂਰ ਬੱਚਿਆਂ ਨੂੰ ਲੈ ਕੇ ਆਣਾ ਭਾਜੀ ਨੂੰ ਵੀ ਕਹਿਣਾ ਆ ਜਾਏਗੇ ਇਨਾ ਦੁਪਹਿਰੇ ਆ ਜਾਏਗੀ ਰੋਟੀ ਖਾ ਲੈਂਗੇ। ਫੇਰ ਕੰਮ ਤੇ ਚੱਲ ਜਾਏਗੇ ਫੇਿਰ ਰਾਤੀ ਫੇਿਰ ਆ ਜਾਏਗੇ ਤੁਹਾਨੂੰ ਲੈ ਵੀ ਜਾਏਗੇ ਤੇ ਥੋੜਾ ਇੰਜੋਏ ਵੀ ਕਰਾਵਾਂਗੇ ਅਸੀਂ
ਜੀ- ਜੀ ਕਹਿ ਦਾਂਗੀ ਮੈਂ
ਹਾਂਜੀ ਮੈਂ ਉ ਕਹਾਂ ਮੈਂ ਕਿਹਾ ਮੈਂ ਸਭ ਨੂੰ ਫੋਨ ਕਰਤਾ ਬਈ ਇਹ ਭੈਣ ਜੀ ਰਹਿ ਗਏ ਸੀ ਇਹਨਾਂ ਨੂੰ ਵੀ ਫੋਨ ਕਰਦਾ ਮੈਂ ਤੁਹਾਨੂੰ ਹੀ ਯਾਦ ਕਰ ਰਹੀ ਸੀ। ਤੇ ਤੁਹਾਡਾ ਫੋਨ ਆ ਹੀ ਗਿਆ।
ਅੱਛਾ
ਹਾਂਜੀ
ਠੀਕ ਮੈਂ ਆਜਾਂਗੀ ਜਰੂਰ ਆਵਾਂਗੀ।
ਹਾਂਜੀ ਤੇ ਤੁਹਾਡੇ ਸਾਸੁ ਮਾਂ ਠੀਕ ਨੇ
ਹਾਂਜੀ ਸਭ ਠੀਕ ਨੇ
ਤੁਸੀਂ ਕਹਿ ਰਹੇ ਸੀ ਨਾ ਮਤਲਬ ਬਿਮਾਰ ਹੋਏ ਦਿ ਨੇ ਹੁਣ ਠੀਕ ਤਬੀਅਤ ਉਹਨਾਂ ਦੀ
ਹਾਂਜੀ ਉਹ ਪਹਿਲੇ ਕੁਛ ਟਮ ਕੁਛ ਦਿਨ ਪਹਿਲੇ ਬਿਮਾਰ ਸੀ ਫਿਰ ਹੁਣ ਤੇ ਠੀਕ ਨੇ ਦਵਾਈ ਚੱਲ ਰਹੀ ਹੈ
ਹੋਇਆ ਕੀ ਸੀ ਵੈਸੇ ਉਹਨਾਂ ਨੂੰ
ਉਹਨਾਂ ਦਾ ਨਾ ਬੀ ਪੀ ਡਾਊਨ ਹੋ ਜਾਂਦਾ
ਅੱਛਾ ਅੱਛਾ ਬੀ ਪੀ ਦੀ ਦਿੱਕਤ ਬਹੁਤ ਜ਼ਿਆਦਾ ਹੋਣ ਲੱਗ ਗਈ ਅੱਜ ਲ ਨਾ ਹਰ ਬਜ਼ੁਰਗ ਨੂੰ ਹੋਣ ਲੱਗ ਗਈ ਹੈ
ਹਮ
ਨਾਲੇ ਕੁਛ ਬਜ਼ੁਰਗ ਸਾਡੀ ਗੱਲਾਂ ਵੀ ਤਾਂ ਨੀ ਮੰਨਦੇ ਨਾ ਇਹ ਵੀ ਤੇ ਹੈ ਨਾ
ਹਾਂਜੀ ਬਸ ਮੰਨਦੇ ਹੀ ਨਹੀਂੀ
ਹਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਅਸੀਂ ਬੱਚਿਆਂ ਨੂੰ ਤੇ ਫੇਰ ਵੀ ਸਮਝਾ ਲਾਂਗੇ ਨਾ ਵੱਡਿਆਂ ਨੂੰ ਕਿਵੇਂ ਕਵਾਂਗੇ ਫੇਰ ਅੱਛਾ ਵੀ ਨਹੀਂੀ ਲੱਗਦਾ ਵੱਡਿਆਂ ਨੂੰ ਗੱਲ ਕਰਨਾ
ਜੀ
ਹਾਂਜੀ ਤੇ ਫੇਿਰ ਉਹਨਾ ਦਾ ਟਰੀਟਮੈਂਟ ਚੱਲਦਾ ਪਿਆ ਜੇ
ਹਾਂਜੀ ਹਾਂਜੀ ਚੱਲ ਰਿਹਾ ਹਜੇ ਮੰਥ ਚ ਜਾਣਾ ਉਹਨੂੰ ਦਿਖਾਉਣ
ਅੱਛਾ ਤੇ ਫਿਰ ਬੀ ਪੀ ਲੋ ਸੀ ਤੇ ਫਿਰ ਉਹਨਾਂ ਨੇ ਐਡਮਿਟ ਕਰਵਾਆ ਤੁਸੀਂ
ਹਾਂਜੀ ਇੱਕ ਦਿ ਦੋ ਦਿਨ ਕਰਾਇਆ ਐਡਮਿਟ
ਅੱਛਾ ਫੇਿਰ ਤੁਹਾਨੂੰ ਤੇ ਬਹੁਤ ਪ੍ਰੋਬਲਮ ਹੋਈ ਹੋਣੀ ਬੱਚਿਆਂ ਨਾਲ ਕਿਵੇਂ ਛੱਡ ਕੇ ਗਏ ਸੀ ਤੁਸੀਂ ਫਿਰ
ਹਾਂਜੀ ਮੈਂ ਤੇ ਕਰੇ ਸੀ ਪਹਿਲੇ ਪਹਿਲੇ ਇਹਨਾਂ ਇਹ ਚਲੇ ਜਾਂਦੇ ਸੀ ਤੇ ਫਿਰ ਇਹ ਬੱਚਿਆਂ ਕੋਲ ਰੁਕਦੇ ਸੀ ਮੈਂ ਚਲੀ ਜਾਂਦੀ ਸੀ ਕੁੱਝ ਦੇਰ
ਅੱਛਾ ਅੱਛਾ ਉਹੀ ਤੇ ਬੱਚਿਆਂ ਨਾਲ ਬਹੁਤ ਪ੍ਰੋਬਲਮ ਹੋ ਜਾਂਦੀ ਨੇ ਬੱਚੇ ਵੀ ਛੋਟੇ ਛੱਡ ਵੀ ਨੀ ਸਕਦੇ ਕਿਸੇ ਕੋਲ ਕੀ
ਹਾਂਜੀ ਬਸ
ਹ ਚਲੋ ਕੋਈ ਨੀ ਤੰਦਰੁਸਤੀ ਬਸਤਨ ਬਖਸ਼ਣ ਬਾਬਾ ਜੀ ਨਹੀਂ
ਹਾਂਜੀ
ਹਮ ਤੁਸੀਂ ਹੁਣ ਭੈਣ ਜੀ ਜਰੂਰ ਆ ਨਾ ਆਪਣਾ ਪਰਿਵਾਰ ਨੂੰ ਲੈ ਕੇ ਮੈਂ ਤੁਹਾਨੂੰ ਹੁਣ ਫੇਰ ਦੁਬਾਰਾ ਕਹਿ ਰਹੀ ਹਾਂ
ਜੀ ਜੀ ਜ਼ਰੂਰ ਆਵਾਂਗੀ
ਹਾਂਜੀ ਤੇ ਕੀ ਕਹਿੰਦੇ ਨੇ ਤੇ ਭੈਣ ਜੀ ਤੁਹਾਨੂੰ ਪਤਾ ਉੱਥੇ ਜਿਵੇਂ ਤੁਹਾਡੇ ਕੋਲ ਕੋਈ ਦੁ ਸ਼ੋਪ ਭੋਵੇ ਅੱਛੇ ਜੀ ਕੋਸਮੈਟਿਕ ਵਗੈਰਾ ਦੀ ਮੈਂ ਕੁਛ ਸਮਾਨ ਲੈਣਾ ਸੀ
ਹਾਂਜੀ ਹੈ ਸਾਡੇ ਇੱਧਰ
ਅੱਛਾ ਇੱਥੇ ਸਾਡੇ ਹੈ ਪਰ ਅੱਛੀ ਨੀ ਹੈ ਸਮਾਨ ਬਿਲਕੁਲ ਨਾ ਬਹੁਤ ਪੁਰਾਣਾ ਪੁਰਾਣਾ ਸਮਾਨ ਰਖ ਤੇ ਮੈਂ ਥੋੜੀ ਐਕਸ ਜਸ ਵਗੈਰਾ ਲੈਣੀ ਸੀ ਥੋੜੀ ਤੁਹਾਨੂੰ ਪਤਾ ਹੀ ਕੋਸਮੈਟਿਕ ਸਮਾਨ ਚ ਕਾਫੀ ਸਾਰਾ ਸਮਾਨ ਜਾਓ ਤੇ ਪਸੰਦ ਆ ਹੀ ਜਾਂਦਾ ਹੈ
ਹਾਂਜੀ
ਮੈਂ ਕਿਹਾ ਚੱਲ ਭੈਣ ਜੀ ਥੋੜਾ ਸ਼ਹਿਰ ਵਿੱਚ ਰਹਿੰਦੇ ਨੇ ਤੇ ਉਹਨਾਂ ਕੋਲ ਪੁੱਛ ਲ ਉਸ ਪਾਸੇ ਕੋਈ ਅੱਛੀ ਜਿਹੀ ਦੁਕਾਨ ਹੋਵੇ
ਹਾਂਜੀ ਤੁਸੀਂ ਇੱਧਰ ਆ ਜਾਣਾ ਤੇ ਫਿਰ ਮੈਂ ਤੁਹਾਨੂੰ ਲੈ ਚੱਲਾਂਗੇ ਇੱਧਰ ਹੀਏ
ਅੱਛਾ ਅੱਛਾ ਤੁਹਾਡੇ ਘਰ ਦੇ ਕੋਲ ਹੀ ਪੈਂਦੀ ਏ
ਹਾਂਜੀ, ਇੱਧਰ ਹੀ ਏ ਬਸ।
ਅੱਛਾ ਅੱਛਾ, ਕੋਈ ਨੀ, ਮੈਂ ਜਰੂਰ ਆਊਗੀ। ਪਰ ਪਹਿਲੇ ਤੇ ਤੁਸੀਂ ਆਨ ਹੈ ਨਾ, ਪ੍ਰੋਗਰਾਮ ਅਟੈਂਡ ਕਰਨਾ। ਤੁਸੀਂ ਪਿਛਲੀ ਵਾਰੀ ਵੀ ਨੀ ਆਏ ਸੀ, ਕਿੱਥੇ ਚਲੇ ਗਏ ਸੀ?
ਹਾਂਜੀ, ਉਹ ਬਸ ਚਲੇ ਗਏ ਸੀ ਕਿੱਧਰ।
ਅੱਛਾ, ਹੁਣ ਕਿੱਥੇ ਵੀ ਨਾ ਜਾਣਾ। ਇੱਥੇ ਹੀ ਆਣੇ ਤੁਸੀਂ।
ਠੀਕ ਏ -ਠੀਕ ਏ, ਹੁਣ ਤੇ ਕਿੱਧਰ ਨੀ ਜਾਂਦੀ।
ਹਾਂ- ਹਾਂ, ਬਸ ਮੈਂ ਵੀ ਇਕ ਵਾਰ ਨਾ, ਮੈਂ ਕਿਹਾ ਮੈਂ ਪਹਿਲੇ ਪਹਿਲੇ ਵੀ ਮੈਂ ਨਰਾਜ ਹੋ ਗਈ ਸੀ ਭੈਣ ਜੀ ਨਾਲ, ਮੈਂ ਕਿਹਾ ਚੱਲ ਕੋਈ ਨੀ, ਹੁਣ ਤੇ ਭੈਣ ਜੀ ਨੂੰ ਕਵਾਂਗੀ, ਹੁਣ ਇਸ ਵਿਆਹ ਤੇ ਜ਼ਰੂਰ ਆਉਣਾ ਤੁਸੀਂ।
ਤੁਸੀਂ ਅੱਜ ਕੱਲ ਗੁਰਦੁਆਰੇ ਵੀ ਨਹੀਂ ਆ ਰਹੇ, ਕੀ ਗੱਲ ਹੋ ਗਈ, ਠੀਕ ਤਾਂ ਹੋ?
ਹਾਂ, ਹਾਂ ਮੈਂ ਤੇ ਠੀਕ ਆਂ, ਓ ਬਸ ਨਾ ਬੱਚੇ ਘਰ ਹੁੰਦੇ ਨੇ ਨਾ ਹਲ਼ੇ ਸਕੂਲ ਸਟਾਰਟ ਨਹੀਂ ਹੋਏ, ਹੰ। ਬਸ ਫੇਰ ਇਹਨਾਂ ਨਾਲ ਹੀ ਬਿਜ਼ੀ ਰੈਨੀ ਆਂ ਬਸ ਪੂਰੇ ਦਿਨ।
ਅੱ ਚਲੋ ਠੀਕ ਹੈ ਭੈਣ ਜੀ ਫਿਰ ਸਤਿ ਸ੍ਰੀ ਅਕਾਲ
ਠੀਕ ਏ ਸਤਿ ਸ਼੍ਰੀ ਅਕਾਲ